ਹੋ ਹੈਲੋ, ਹਾਂਜੀ।
ਕੀ ਹਾਲ ਚਾਲ ਮੈ ਕਾ।
ਬਸ ਵਦੀਆ ਜੀ ਵਦੀਆ, ਹੁਨ ਆਪਨੇ ਯਾਰ ਦੋਸਤ ਨਾਲ ਗੱਲ ਕਰਦੇ ਹੋਏ ਸੀ।
ਹੋਰ ਦੱਸੋ ਭਾਰ ਪਰਵਾਰ ਸਭ ਠੀਕ।
ਸਬ ਵਦੀਆ ਜੀ ਸਬ ਵਦੀਆ ਚੜਦੀ ਕਲਾ ਤੁਸੀਂ ਸੁਨਾਓ ਤੁਸੀਂ ਠੀਕ ਓਂ।
ਬਸ ਸਬ ਵਦੀਆ ਏਥੇ ਵੀ।
ਤੁਆਡੇ ਘਰ ਘਰ ਵਰਾ ਸਬਜ਼ੀ, ਹਾਂਜੀ-ਹਾਂਜੀ ਬੋਲੋ
ਹੋਰ ਭਾਂਨਜਾ ਭੁੰਜਾ ਠੀਕ ਐ, ਭਾਂਨਜਾ ਔਂਦਾ ਹੁੰਦੈ ਘਰ।
ਹੱਲੇ ਨੀ ਆ ਰਏ ਸਕੂਲ ਖੁੱਲ ਗਏ ਨੇ, ਓ ਛੁਟੀਆਂ ਚ ਤਾਂ ਬਹੁ ਦਿਨ ਲਾਗੇ।
ਛੇ-ਛੇ ਦਿਨ ਲਾਗੇ ਦੋ ਹਫਤੇ ਹਾਂ।
ਸਈ ਐਹ ਸਕੂਲ ਪਤਾ ਨੀ ਖੁੱਲ ਗਏ ਨੇ ਗਰਮੀਆਂ ਦੀ ਸਮਰ ਹੁਨ ਤੇ ਸਮਰ ਖੁਦ ਈ ਹੋਨਗੀਆਂ ਚਲੋ ਖਤਮ।
ਹੋਰ ਕੀ ਆਏਆ ਸੀ ਦੰਦ ਦੁੰਦ ਤੁੜਵਾ ਕੇ ਚਲਾ ਗੇਆ ਅਗਲੇ ਦਿਨ
ਨਈ ਤਾ ਬੋਲਤੀ ਤਾ ਮੈਂ ਕਿਆ ਬੰਦ
ਹੋਰ ਕੀ
ਕਿਓਂ ਕਿਵੇਂ ਓਂ ਕੀ ਹੋਏਆ ਦਾ।
ਬੱਸ ਜਗਰਾਤਾ ਕਰਦਾ ਪਿਆ ਸੀ ਬਸ ਬੜਦੀ ਤੋਂ ਛਾਲਾਂ ਮਾਰਕੇ ਥੱਲੇ ਛਾਲਾਂ ਮਾਰਕੇ ਉ ਤੇ ਬਸ ਪੈਰ ਸਲਿਪ ਪੈ ਲਾਗੀ। ਹੂੰ।
ਇੱਕ ਦੋ ਦੰਦ ਮਤਲਬ ਕੇ ਇੱਕ ਦੋ ਦੰਦ ਟੁੱਟੇ ਨੇ।
ਆ ਬਸ ਨਾ ਹਿਲਦਾ ਈ ਪਿਆ ਸੀ ਓ ਨਾ ਤੇ ਅੱਦੇ ਤੋਂ ਜ਼ਾਦਾ ਦੰਦ ਖ਼ਰਾਬ ਈ ਹੋ ਗਏ ਨੇ।
ਕਿਓਂ
ਹੈਗਾ ਸੀ ਤੇ ਮੈਂ ਤਾਂ ਉਹਨੂੰ ਜ਼ਿਆਦਾ ਚੋਕਲੇਟਾਂ ਲੈ ਕੇ ਦਿੱਤੀਆਂ ਹੋਣੀ ਮੈਨੂੰ ਪਤਾ ਸੀ। ਕਿ ਬਈ
ਨਈ ਇਹ-ਇਹ ਦੋ ਮਿੰਟ ਨਾਲ ਦਿੱਕਤ ਨਹੀਂ ਹੈਗੀ ਮੈਨੂੰ।
ਹੂੰ
ਪਤਾ ਕੀ ਚੱਕਰ ਹੈ, ਚੋਕਲੇਟ ਨਾਲ ਦੀ ਦਿੱਕਤ ਨੀ ਹੈਗੀ ਬੱਚਿਆਂ ਨੂੰ ਖ਼ਰਾਬ ਹੋ ਜਾਣਾ ਵੇ ਇਹ ਕੁ ਕੁਛ ਨਾ ਇਹ-ਇਹ ਕੋਈ ਚਲਿਆ ਦੈ ਵਾਇਰਸ ਵਗੈਰਾ ਚੱਲਿਆ ਦੈ ਜੋ ਵੀ ਨਿਊ ਬੋਰਨ ਹੁੰਦਾ ਪਿਆ ਨਾ ਜਿਹੜਾ ਵੀ ਨਵਾਂ ਬੇਬੀ ਨਵਾਂ ਬੱਚਾ ਹੁੰਦਾ ਪਿਆ।
ਹੂੰ-ਹੂੰ
ਉਹ ਹੋ ਉਹ ਹਰ ਬੱਚੇ ਦੇ ਦੰਦ ਖ਼ਰਾਬ ਨੇ।
ਪੰਜ-ਛੇ ਸਾਲਾਂ ਤੋਂ।
ਹਾਂ ਪੰਜ-ਛੇ ਸਾਲ ਤੱਕ ਦੀ ਉਮਰ ਤ ਸਭ ਬੱਚਿਆਂ ਸਾਲ ਖਰਾਬ ਰਹਿਣਗੇ। ਇਹ ਕੁਈ ਸੀਨ ਹੋਣਾ ਯਾ ਤੇ ਫਿਰ ਕੁਛ ਕੈਮੀਕਲ ਵਗੈਰਾ ਦਵਾਈ-ਦੁਬਈ ਖਰਾਬ ਕਰਦੀ ਪਈ ਏ ਕੁਛ। ਯਾ ਐਵੇਂ ਦਾ ਉਹ ਸੀਨ ਹੈਗਾ ਲੇਕਿਨ ਇਹ ਹਰ ਬੱਚੇ ਨਾਲ ਹੋ ਰਿਹਾ।
ਇਹਦਾ ਤੇ ਇਹੀਉ ਸੀਨ ਹੈਗਾ। ਹਮ ਪਤਾ ਕਿੰਨੀ-ਕਿੰਨੀ ਚੁਕਲੇਟਾ ਖਾਂਦਾ ਦਿਨ ਚ ਚਾਰ-ਚਾਰ ਚੋਕਲੇਟਾ ਖਾ ਜਾਂਦਾ।
ਨਈ ਚੋਕਲੇਟ ਯਾਰ, ਯਾਰ ਚੋਕਲੇਟ ਰੀਜ਼ਨ ਹੈ ਹੀ ਨਈ। ਮੈਂ ਤੇ ਮੇਰਾ ਉਸਰਾਂ ਚਾਚੇ ਦਾ ਮੁੰਡਾ ਹੈ।
ਹੂੰ
ਮੇਰੇ ਚਾਚੇ ਦੇ ਮੁੰਡੇ ਨੂੰ ਦੋਨਾਂ ਨੂੰ ਦੋਨਾ ਦੇ ਦੰਦ ਖਰਾਬ ਨੇ।
ਹਾਂ, ਵੱਡੇ ਵਾਲਾ ਦੋ ਹਜ਼ਾਰ ਤੇਰਾ ਵਿੱਚ ਹੋਆ ਦਾ। ਹੋਰ ਸ਼ਾਇਦ ਦੋ ਹਜ਼ਾਰ ਬਾਰਾਂ ਤੇਰਾ ਐਵੇਂ ਕੁਝ।
ਅੱਛਾ
ਹਾਂ ਤੇ ਉਹਦੇ ਦੰਦ ਉਹਨੇ ਨਾ ਚੋਕਲੇਟ ਵਰਗੇ ਨੇ ਨਾ ਕੁਝ ਖਾਦਾ।
ਅੱਛਾ ਤਾਂ ਵੀ ਖ਼ਰਾਬ ਨੇ।
ਲੇਕਿਨ ਉਦੇ ਦੰਦ ਹੀ ਖਰਾਬ ਸਾਰੇ ਕਾਲੇ ਹੋਏ ਨੇ ਖਾਧੇ ਮਤਲਬ ਕੀੜਾ ਵਗੈਰਾ ਲੱਗਿਆ ਹੋਇਆ ਪਤਾ ਨੀ ਕੀ ਹੋਇਆ ਦਾ। ਤੇ ਹਾਂ ਉਦੇ ਕਿੰਨੇ ਸਾਲ ਦੰਦ ਖਰਾਬ ਰਹੇ ਨੇ।
ਹੁਣ ਠੀਕ ਐ?
ਤੇ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਬਾਈ ਅਗਰ ਖਰਾਬ ਹੈਗੇ ਨਾ ਤੇ ਕੋਈ ਉਹਨੂੰ ਦੰਦ ਨਿਕਲਵਾਓ ਨਾ। ਡੇਂਟੀਸ ਕੋਲ ਜਾਕੇ ਹਾਂ। ਕਿ ਉਹ ਦੰਦ ਨਾ ਆਪਣੇ ਆਪ ਠੀਕ ਹੋ ਜਾਣਗੇ ਜਿਓ ਜਿਵੇਂ-ਜਿਵੇਂ ਉਮਰ ਏਜ ਵੱਧੇਗੀ ਨਾ ਉਹਦੀ।
ਹੂੰ
ਉਹ ਦੰਦ ਆਪਣੇ ਆਪ ਠੀਕ ਹੋਜੂਗਾ ਮੇਰੇ ਚਾਚੇ ਛੋਟੇ ਵਾਲਾ ਮੁੰਡਾ ਹੈਗਾ ਓਦੇ ਵੀ ਐਵੇਂ ਹੀ ਨੇ। ਉਹ ਤੇ ਇੱਕ ਦੋਸਤ ਏ ਤੇ ਉਹਦੀ ਉਹਦੇ ਵੀ ਚਾਚੇ ਉਹਦੀ ਵੀ ਸਿਸਟਰ ਹੈ ਛੋਟੀ ਉਹਦੇ ਚਾਚੇ ਦੀ ਕੁੜੀ ਹੈ। ਉਦੇ ਵੀ ਦੰਦ ਖ਼ਰਾਬ ਨੇ।
ਅੱਛਾ ਸਮਝ ਗਿਆ, ਸਮਝ ਗਿਆ।
ਹਾਂ, ਏਹ ਕੋਈ ਪਿੱਛੋਂ ਕੋਈ ਦਿੱਕਤ ਦੁਕਤ ਹੋਈ।
ਹਮ।
ਨਾਲੇ ਬੁਰਸ਼ ਵਗੈਰਾ ਵੀ ਨੀ ਕਰਦਾ ਨ। ਥੋੜਾ ਬਤਾ ਏਦਾ ਵੀ ਹੈਗੇ ਇਨੀ ਸਾਰੀ ਕੇਅਰ ਕਰਨੀ ਚਾਈਦੀ ਏ, ਬੁਰਸ਼ ਵਗੈਰਾ ਛੇ ਸ। ਸਾਲ ਦਾ ਹੋ ਗਿਆ ਬੁਰਸ਼ ਨਾਮ ਤੇ ਬਸ ਇਹਨੇ ਇਹ ਕਹਿਣਾ ਕਿ। ਮੈਨੂੰ ਇਹ ਚੀਜ਼ ਚਾਹੀਦੀ ਹੈ, ਮੈਨੂੰ ਉਹ ਚੀਜ਼ ਚਾਹੀਦੀ ਹੈ, ਨਵਾਂ ਬੁਰਸ਼ ਲਿਆ ਕੇ ਦਿਓ। ਹਰ ਹਫ਼ਤੇ ਨਵਾਂ ਬੁਰਸ਼ ਚਾਹੀਦਾ ਹੈ। ਇਹਦੀ ਜਿਹੜੀ ਕੋਲਗੇਟ ਹੈਗੀ ਹੈ ਨਾ, ਉਹਦਾ ਟੇਸਟ ਦੱਸਾ ਕਿਵੇਂ ਦਾ ਹੈ। ਮੈਂ ਇੱਕ ਵਾਰੀ ਟੈਸਟ ਕੀਤੇ ਸੀ, ਮੈਂ ਕਿਹਾ ਵੇਖਾਂ ਤਾਂ ਸਹੀ ਕੀ ਹੈ। ਇੰਨੀ ਮਹਿੰਗੀ ਹੈ, ਮਤਲਬ ਇੱਕ ਸੌ ਤੀਹ, ਇੱਕ ਸੌ ਚਾਲੀ ਰੁਪਏ ਦੀ ਕੋਲਗੇਟ ਯੁਜ਼ ਕਰਦਾ ਹੈ। ਕੀ ਟੈਸਟ ਹੈ ਇਹਦਾ? ਉਹਦਾ ਟੈਸਟ ਉਵੇਂ ਹੀ ਹੈਗਾ। ਜਿਵੇਂ ਉਹ ਖਾਂਦੇ ਹਨ, ਨਾ ਆਪਾਂ ਵਿਆਹ ਵਿੱਚ ਜਾ ਕੇ ਆਈਸ ਕਰੀਮ ਖਾਂਦੇ ਹਾਂ। ਵੈਨਿੱਲਾ ਵਾਲੀ ਹੋ ਗਈ ਸਟ੍ਰਾਬੇਰੀ ਆਈਸ ਕਰੀਮ ਹੋ ਗਈ ਹੈ, ਸਟ੍ਰਾਬੇਰੀ ਆਈਸ ਕਰੀਮ ਹੋ ਗਈ ਹੈ।
ਹਾਂ।
ਜਦੋਂ ਥੋੜੀ ਜਿਹੀ ਪਿਘਲੀ ਹੋਈ ਹੁੰਦੀ ਨਾ। ਪਾਣੀ ਪਾਣੀ ਵਰਗੀ ਬਿਲਕੁਲ ਉਵੇਂ ਦਾ ਟੇਸਟ ਹੈਗਾ ਇਹਦਾ। ਮੈਂ ਕਿਹਾ ਜਮਾਂ ਹੀ ਮਿੱਠੀ ਲੱਗਦੀ ਪਈ ਹੈ, ਇਹਨੇ ਕੀ ਦੰਦ ਸਾਫ਼ ਕਰਨੇ ਨੇ।
ਅ।
ਪਰ ਹੁਣ ਚਲੋ, ਉਹਦੇ ਨਾਲ ਬੁਰਸ਼ ਕਰਦਾ ਮੈਂ ਤਾਂ ਠੀਕ ਹੈ, ਕਰੀ ਜਾਏ, ਕਰੀ ਜਾਏ। ਆਪੇ ਠੀਕ ਹੋ ਜੇਂਗੇ ਦਾਂਦ, ਤੁਆਡਾ ਈ ਹੈਗਾ ਕਿ ਕੋਈ ਵਾਇਰਸ ਹੇਗੇ। ਜੀ ਨਵੇਂ ਦਾਂਦ ਖ਼ਰਾਬ ਕੀਤੇ ਹੋਏ ਨੇ, ਤੇ ਹੁਨ ਕੀ ਕਰ ਸਕਦੀ ਆ।
ਹਰ ਹਰ ਬੱਚੇ ਨਾਲ ਲਗੇ ਹਰ ਬੱਚੇ ਨਾਲ ਜੇ ਬੋਰ ਹੋ ਰਿਏ ਨਾ।
ਕੋਈ ਨੀ।
ਜੇੜਾ ਮਰਜ਼ੀ ਬੱਚਾ ਵੇਖ ਲੇਨਾ ਸਭ ਦੇ ਦਾਂਦ ਏਨੇ ਖ਼ਰਾਬ ਨੇ।
ਅੱਛਾ।
ਹਮ, ਮੇਰੇ ਚਾਚੇ ਦੇ ਮੁੰਡੇ ਵਾਲ ਹਜੇ ਵੀ ਖਰਾਬ ਨੇ ਛੋਟੇ ਵਾਲੇ ਦੇ ਲੇਕਿਨ ਵੱਡੇ ਵਾਲੇ ਦੇ। ਸਹੀ ਹੋ ਗ ਕਿਉਂਕਿ ਕੋ ਇਹੀ ਵੱਡਾ ਹੋ ਗਿਆ ਨਾ ਓਹ।
ਓਹ ਮਤਲਬ ਏਜ ਦੇ ਨਾਲ ਠੀਕ ਹੋ ਜਾਏਗੇ ਆਪਣੇ ਆਪ।
ਹਾਂ।
ਓਕੇ ਜੀ ਓਕੇ ਜੀ।
ਹਮ ।
ਮੈਨੂੰ ਤਾਂ ਪਤਾ ਹੀ ਨੀ ਇਹ ਚੀਜ਼ ਬਾਰੇ, ਮੈਂ ਦੱਸ ਉਹਨਾਂ ਇਨਫੋਰਮ ਕਰਾਂਗਾ ਵਾਇਰਸ। ਵਗੈਰਾ ਹੈਗਾ ਜਿੰਨੇ ਵੀ ਹਰ ਇੱਕ ਬਚ ਦੇ ਦੰਦ ਖ਼ਰਾਬ ਕੀਤੇ ਜ਼ਿਆਦਾਤਰ।
ਹਾਂ ਜਿਹੜੇ ਜਿਹੜੇ ਬੱਚੇ ਪੈਦਾ ਹੋ ਰਹੇ ਨਾ, ਉਹ। ਉਹਨਾਂ ਤਾਂ ਖ਼ਰਾਬ ਹੀ ਆ ਰਹੇ ਨੇ, ਸ਼ੁਰੂ ਖਰਾਬ ਹੀ ਆ ਰਹੇ ਨੇ ਸ਼ੁਰੂਆਤ ਸਟਾਰਟਿੰਗ ਕਿੱਦਾਂ।
ਹਮ ਮੈਂ ਸਟਾਰਟਿੰਗ ਦਾ ਦੰਦ ਨਿਕਲਦੇਿਆਂ ਨਾਲ ਹੀ ਪਹਿਲੇ ਕਿਹੜਾ ਲੱਗ ਜਾਂਦਾ।
ਹਾਂ।
ਸਮਝ ਗਿਆ ਸਮਝ ਗਿਆ ਕੋਈ ਦਿੱਕਤ ਆਵੇਗੀ।
ਉਹ ਦਿ ਦੇ ਵਿੱਚ ਸੁ ਨੇ ਮ ਯਾਰ ਅੱਜ ਕੱਲ ਜ਼ਿਆਦਾਤਰ ਬੱਚਿਆਂ ਦੇ ਦਦ ਖ਼ਰਾਬ ਹੀ ਆ ਰਹੇ ਨੇ। ਕਿੰਨੇ ਬੱਚੇ ਵੇਖੇ ਨੇ ਮੈ।
ਹੋਰ ਕ ਏਥੇ ਤੇ ਅਜ ਕਲ ਤੇ। ਤੇਰਾਂ ਤੇਰਾਂ ਸਾਲ ਮਤਲਬ। ਵੀਹ -ਵੀਹ ਸਾਲਾਂ ਦੇ ਬੰਦਿਆਂ ਦੇ ਦੰਦਾਂ ਦੇ, ਕੀੜੇ ਲੱਗ ਜਾਂਦੇ ਨੇ। ਜ਼ਿਆਦਾ, ਚੋਕਲੇਟਾਂ ਵਗੈਰਾ ਖਾ ਲਗੇ
ਸਹੀ ਗੱਲ ਆ। ੱ
ਕਹਿਦੇ ਨੇ ਜੇ ਦੇ ਦਿਦਾਂ ਜੀ, ਇੱਕੋ ਵਾਰੀ ਆਉਂਦੇ ਨੇ, ਪਿੱਛੇ ਦੰਦ ਇੱਕੋ ਵਾਰ, ਆਉਂਦੇ ਨੇ ਬਸ।
ਸਹੀ ਗੱਲ ਹੈ।
ਉਹਨਾਂ ਨੂੰ ਫੇਰ ਬਸ ਇੱਕੋ ਹੀ, ਚੀਜ਼ ਕਰਾ ਸਕਦੇ ਹੋ, ਭਰਵਾ ਲੋ ਬਸ
ਹਾਂ।
ਹਾਂ।
ਜਾ ਨਕਲੀ ਦੰਦ, ਲਗਵਾ ਸਕਦੇ
ਹਮ, ਨਕਲੀ ਦੰਦ ਦਾ ਫਾਇਦਾ ਇ ਕਿ ਹੈ, ਉਹ ਫੇਰ ਐਵੀ ਏ ਨਕਲੀ ਦੰਦ
ਸਹੀ ਹੈ ਫਾਇਦਾ ਕੀ ਹੈ, ਉਸ ਚੀਜ਼ ਕੋਈ ਬਿਮਾਰ ਹੋ ਜੀ ਗਰਾਸ਼ਤ ਪਾਈ ਜਾਂਦੀ ਹੈ
ਹਾਂ- ਹਾਂ ਹਾਂ। ਵੈਰੀ ਗੁਡ, ਹੋਰ ਸੁਣਾਓ ਤੁਸੀਂ? ਕੀ ਕੰਮ ਕਰਦੇ ਪਏਓ, ਅ ਲੱਗੇ ਹੋਏ, ਊ ਕੇ ਆਰੇ?
ਹਾਂ -ਹਾਂ ਬੱਸ ਉਹੀ ਠਪਾ ਵਗੇਰਾ ਮਾਰ ਦਿਆ
ਅੱਛਾ -ਅੱਛਾ -ਅੱਛਾ -ਅੱਛਾ।
ਹਾਂ ਇੱਕ, ਇੱਕ ਟੋਕਰਾ ਰਹ ਗਿਆ, ਉਹ ਨੂੰ ਠਪਾ ਮਾਰ ਦੇ ਗਿਣਤੀ ਕਰਕੇ ਤੇ, ਬੋਰੇ ਚ ਭਰ ਕੇ, ਸਾਈਡ ਚ ਲਗਾ ਦੇਣਾ ਬੋਰਾ।
ਅੱਛਾ।
ਅੱਜ ਤੇ, ਅੱਜ ਤੇ ਪੂਰਾ ਹੋਨਾ ਨੀ ਬੋਰਾ
ਅੱਛਾ।
ਕੱਲ ਹੀ ਹੋਏਗਾ, ਕੱਲ ਵੇਖਾਂਗਾ, ਕੱਲ ਹੀ ਕਰਾਂਗਾ ਹੁਣ
ਬੁਰਾ ਕਲ ਹੀ ਭਰੋਗੇ, ਮਾਲ ਇੰਜ ਹੀ ਪਿਆ ਰਹੇਗ
ਹੋਰ, ਨਹੀਂ -ਨਹੀਂ ਬੋਹਰਾਾਂ ਦੇ ਭਰ ਦਾ ਗਾ ਟੋਕਰੇ ਟੋਕਰੇ ਚ ਪੇਕ ਕਰੇ, ਕਿਉਂ ਕਿ ਪੰਜ ਟੋਕਰੇ ਪਹਲੇ ਹੀ ਪਏ ਹੋਏ ਮਾਲ ਦੇ
ਅੱਛਾ ਅੱਛਾ
ਹਾਂ ਪੋਗਲਾ ਜਿਹੜਾ ਪੰਜ ਟੋਕਰੇ ਜੇ ਕੱਲ ਜਿਹੜਾ ਪਿਆ ਮਾਲ ਹੋਇਆ ਈ ਪੰਜ ਟੋਕਰੇ ਉਹ ਵਾਲਾ ਵੀ, ਕੱਲ ਚੱਲਜੇਗਾ ਤੇ ਇਹ ਵਾਲਾ ਵੀ ਕਲ ਚਲੇ ਜਾਏਗਾ, ਦੋ ਬੋਰੇ ਕੱਠੇ ਚਲੇ ਜਾਂ ਗੇ ਵੱਲ
ਹਮ, ਮੈ ਏਕ ਚੀਜ ਪੁੱਛਣੀ ਸੀ?
ਹ ਹਾਂਜੀ
ਕਹਿੰਦੇ ਨੇ ਕਿ, ਸਾਡਾ ਲੈਫਟ ਹੈਂਡ ਹੁੰਦਾ ਉਹ, ਵੀਕ ਹੁੰਦਾ ਹਨਾ
ਹਾਂਜੀ।
ਪਰ ਮੈਂ, ਜਿੰਮ ਵਗੈਰਾ ਜਾ ਰਿਆ, ਜਿੰਮ ਵਗੈਰਾ ਲਗਾ ਵੀ ਰਿਆ
ਵੀਕ ਨੀ ਹੁੰਦਾ ਹੁਣ ਤਾਂ ਵੀਕ ਨਈ ਹੁੰਦਾ, ਆਪਾਂ ਇਹਨੂੰ ਯੂਜ ਨਈ ਕਰਦੇ
ਅੱਛਾ
ਕਿਉਂਕਿ, ਆਪਾਂ ਹਰ ਕੰਮ ਰਾਈਟ ਹੈ ਨਾ ਕਰਦਿਆਂ, ਜਿਆਦਾ -ਜਿਆਦਾ
ਹੂੰ
ਸਾਡਾ -ਸਾਡਾ ਰਾਈਟ ਹੈਂਡ, ਸੈਵਨਟੀ ਫਾਈਵ ਪਰਸੈਂਟ ਪਿਆ ਏ ਸ ਹੁੰਦਾ ਰ
ਹੂੰ
ਲੈਫ ਹੁੰਦਾਨਫਸਟ
ਅੱਛਾ ਮੇਰੇ ਬਾਈ ਸਾਬ ਸਰ
ਜਿਸ ਕਰਕੇ ਉਹ ਹੈਂਡ ਯੂਜ ਨੀ ਹੁੰਦੀ ਮਸ ਲ ਪੈਰਦੇ ਨੇ
ਹੂੰ
ਹਮ ਕ ਕਰ ਕ ੀਕ ਲੱਗਿਆ ਹੁਣ ਉੱਪਰ ਦਾ ਹੀ ਤੇ ਹੈਗਾ ਕੰ ਕਰਦੇ ਆ ਗੱਡੀਾਂ ਵਗੈਰਾ ਚੱਲਦਾ ਰਹਿੰਦੀ ਹੈ
ਹੂੰ
ਤੇ ਜਦੋਂ ਚਲਾਉਣੀ ਹੁੰਦੀ ਹੈ ਉਸ ਟਾਈਮ ਜੋੋਰ ਲਗਾਉਣਾ ਪੈਂਦਾ ਜਦੋਂ ਉਹ ਜ਼ੋਰ ਲੱਗਦਾ ਭੈਣ ਤੋਂ
ਹੂੰ ਮੁਸਲਮਾਨ ਕਨੈਕਸ਼ਨ ਦਾ ਹੋ ਗਿਆ ਤੇ ਨਾਲ ਥੋੜਾ ਨਾ ਯੂਜ ਕਰਨ ਦਾ ਹੋ ਗਿਆ ਹਨਾ
ਹਮ
ਹ ਇਹ ਮੇਰਾ ਬਾਈ ਜਰਾ ਹੀ ਰ ਹੋ ਜਾਂਦਾ ਲੈਫਟ ਹੈਂਡ ਵਾਲਾ ਰਾਈਟ ਹੈਂਡ ਵਾਲਾ ਮੇਰਾ ਥੋੜ੍ਹਾ ਸੁੱਕਰ ਰਹਿ ਜਾਂਦਾ।
ਫਿਰ ਰਿਘਟ ਹੰਡ ਤੁ ਜ਼ਿਆਦਾ ਕਰ ਲਿਆ ਕਰੋ ਨਾ
ਦੱਸ ਇਹ ਹੋ ਕਰ ਮੈਂ ਕੱਲ ਕੱਲ ਬਸ ਛ ਗੱਲ ਬਾਈ ਸ ਕਰ ਮਾਰਾਰੀਦਾ ਲੈਫਟ ਹੈਡ ਨਾਲ ਇਹ ਲੱਗਦਾ ਪ ਬਿਲਕੁਲ ਕੁੱਥ ਤਾਂ ਪੂਰੀ ਦਰ ਦਰ ਰਾਈਟ ਅਲਾ ਥੱਲੇ ਆ ਥੱਲੇ ਫਲੀ ਹੀ ਨਹੀਂ ਰ ਮੈਂ ਰਾਈਟ ਐਨੇ ਚਲ ਚਲ ਕੇ ਇਸ ਦੀ ਸਟ੍ਰੈਂਥ ਵਧਾਤੀ ਹੈ ਪਰ ਮਸਸਾਈਜ਼ ਛੋਟਾ ਰਹਿ ਗਿਆ ਤੇ ਲੈਫਟ ਹੈਂਡ ਨੇ ਆਪਣੀ ਸਟਰੈਂਥ ਨੀਂ ਵਧਾਈ ਪਰ ਮਸਲ ਸਾਈਜ਼ ਵੱਡਾ ਹੋ ਗਿਆ
ਹਹ
ਹੂੰ ਆਵਾਜ਼ ਆਵਾਜ਼ ਕਟ ਰਹੀ ਹੈ ਹੈਲੋ
ਮੈਂ ਇੱਕ ਮਿੰਟ ਚ ਕਰਦਾ ਬ ਬਾਦ ਚ ਕਰਦਾ
ੀ ਸ